ਹਾਂਜੀ। ਸਸ ਰੀ ਕਾਲ ਜੀ।
ਹਾਂਜੀ। ਸਸ ਰੀ ਕਾਲ, ਕਿਵੇਂ ਓ ਤੁਸੀ?
ਬਸ ਜੀ ਵਧੀਯਾ ਜੀ, ਤੁਸੀ ਸੁਣਾਓ?
ਹਾਂਜੀ, ਮੈਂ ਈ ਵਧੀਯਾ, ਹੋਰ ਘਰ ਸਭ ਠੀਕ?
ਹਾਂਜੀ- ਹਾਂਜੀ ਵਧੀਯਾ, ਹੋਰ ਬ ਜੀ ਖਾਣ -ਪੀਣ ਦੀ ਤਿਆਰੀ ਕਰ ਰਹੇ ਸੀਗੇ।
ਬਿਲਕੁਲ, ਬਿਲਕੁਲ, ਅਸੀਂ ਸੋਚ ਰੇ ਸੀ, ਰਾਤੀ ਹੁਣ ਕੀ ਬਣਾਈਏ, ਹੁਣ ਪਤਾ ਗਰਮੀ ਇਤਨੀ ਜ਼ਿਆਦਾ ਐ ਕਿ ਰੋਟੀ ਖਾਣ ਦਾ ਮਨ ਨੀ ਕਈ ਕਰਦਾ ਕਈ ਵਾਰੀ ਤਾਂ, ਤੇ ਨਾ ਤੇ ਬਣਾਨ ਦਾ ਮਨ ਕਰਦਾ ਗਰਮੀ ਜਦ ਕੋਈ, ਪੂਰਾ ਦਿਨ ਦੀਵਾਰਾਂ ਤਪਦੀਆਂ ਰਹਿੰਦੀਆਂ, ਜਦੋਂ ਕਿਚਨ ਨ ਜਾਓ ਤੇ ਜ਼ਿਆਦਾ ਗਰਮੀ ਲੱਗਦੀ ਐ, ਰੋਟੀ ਬਣਾਉਣ ਦਾ ਮਨ ਈ ਨੀ ਕਰਦਾ।
ਜੀ ਬਿਲਕੁਲ।
ਬਿਲਕੁਲ ਬਹੁਤ ਜ਼ਿਆਦਾ ਗਰਮੀ ਐ ਜੀ ਬਹੁਤ। ਆਪਾਂ ਦੇਖੋਂ ਹੁਣ ਦਾਲ ਬਣਾਵਾਂਗੇ, ਹੁਣ ਦਾਲ ਤਰਾਂਗੇ ਛੋਲਿਆਂ ਦੀ ਜਾਂ ਫਿਰ ਮਾਂਹ ਛੋਲਿਆਂ ਦੀ। ਆਈਓ ਦਾਲ ਜ਼ਿਆਦਾ ਬਣਦੀ ਸਾਡੇ ਘਰ, ਬਹੁਤ ਦਾਲ ਬਣਦੀ ਆ ਵੀ।
ਹਾਂ ਗਰਮੀ ਚ ਤਾਂ ਦੇਖੋ ਦਾਲ -ਚੌਲ ਵਗੈਰਾ ਖਾ ਲਵੇ, ਹਲਕਾ- ਫੁਲਕਾ ਇਹ ਹੀ ਬਹੁਤ ਐ।
ਹਾਂ ਦਾਲ- ਚੌਲ ਲੱਗਦੇ ਵੀ ਸਵਾਦ ਨੇ ਦੇਖੋ। ਬਿਲਕੁਲ ਰੋਟੀ ਤਾਂ ਗਰਮੀ ਚ ਖਾਧਦੀ ਨੀ ਜਾਂਦੀ, ਦਾਲ ਚਾਵਲ ਤੁਸੀ ਇੱਕ ਵਾਰ ਨੂੰ ਖਾ ਵੀ ਲਓ, ਦਾਲ ਚਾਵਲ ਚਿੜੀ ਹੋ। ਗੀ ਇਹ ਖਾ ਵੀ ਸਕਦੇ, ਪਰ ਰੋਟੀ ਤਾਂ ਬਿਲਕੁਲ ਖਾਧੀ ਨੀ ਜਾਂਦੀ, ਨਾ ਖਾਧੀ ਜਾਂਦੀ ਨਾ ਬਣਾਈ ਜਾਂਦੀ। ਬਣਾ
ਬੰ
ਹਾਲੇ, ਬਣਾਣੇ ਚ ਬੜਾ ਔਖਾ ਪੈਂਦਾ ਰੋਟੀ ਹਾਂਜੀ, ਆਪਾਂ ਤਾਂ ਸੋਚਿਆ ਕਿ ਚਲੋ ਦਾਲ- ਚਾਵਲ, ਖਿਚੜੀ ਵਗੈਰਾ ਬਣਾ ਖਾਧ ਜਾਂਦੀ ਐ।
ਹਾਂ ਨਾਲੇ ਕਹੋਗੀ ਉਹ ਬਈ ਰੋਟੀ ਤੋਂ ਛੁੱਟੀ ਮਿਲਗੀ।
ਸਹੀ ਗੱਲ ਐ, ਰੋਟੀ ਛੁੱਟੀ ਮਿਲ ਗਈ। ਬਿਲਕੁਲ, ਬਿਲਕੁਲ ਉਹੀ ਕਰਾਗੇ ਹਾਂ, ਦਾਲ- ਚਾਲ ਬਣਾਵਾਂਗੇ ਅਜ ਤੇ
ਹਾਂ
ਉਹ ਤੁਹਾਡੀ ਮੰਮਾ ਕੀ ਬਣਾਇਆ ਤੁਸੀਂ
ਅਸੀਂ ਹੁਣੀ ਸੋਚ ਰਹੇ ਹਾਂ ਬਸ ਹੱਲਲੇ ਕੀ ਬਣਾਉਣਾ, ਹਲੇ ਡਿਸਕਸ ਚੱਲ ਰਹੀ ਐ।
ਡਿਸਕਸ ਤਾਂ ਬੜਾ ਹੁੰਦਾ ਇੱਕ ਦਪਹਿਰੇ ਸਵੇਰੇ ਸੋਚਣਾ ਪੈਂਦਾ ਨਾਸਤੇ ਵਾਸਤੇ ਫਿਰ ਦੁਪਹਿਰੇ ਸੋਚਣਾ ਪੈਂਦਾ ਫਿਰ ਰਾ ਸੋਚਣਾ ਪੈਦਾ
ਬਿਲਕੁਲ, ਬਿਲਕੁਲ, ਬਿਲਕੁਲ ਮੈਂ ਤਾਂ ਉਹੀ ਕਹਿੰਦਾ ਵਾ, ਵ ਵਾਈਫ ਨੂੰ ਬਈ। ਤੁਸੀਂ ਲਿਖ ਕੇ ਰੱਖ ਲਓ ਆਪਣਾ ਸ਼ਡਿਊਲ ਬਣਾ ਲਓ ਹਫ਼ਤੇ ਦਾ, ਬਈ ਅੱਜ ਰਾਤ ਨੂੰ ਇਹ ਬਣਨਾ ਵਾ। ਟਾਈਮ ਬਣਾ ਕੇ ਰੱਖ ਲਓ ਆਪਣਾ, ਕਿ ਕਿਸੇ ਨੂੰ ਪੁੱਛਣ ਦੀ ਲੋੜ ਈ ਨੀਂ। ਚ ਨ ਜਿਵੇਂ ਸਕੂਲਾਂ 'ਚ ਸਕੂਲਾਂ 'ਚ। ਸਕੂਲਾਂ ਚ ਮੈਸ ਚ ਬਣਿਆ ਰੈਂਦਾ ਲਿਖਿਆ ਰਹਿੰਦਾ ਵਾ ਉੱਥੇ ਵੀ ਅੱਜ ਇਹ ਬਣ ਰਿਹਾ, ਅੱਜ ਇਹ ਬਣ ਰਿਹਾ।
ਹਾਂ ਟਾਈਮ ਟੇਬਲ ਬਣਾ ਕੇ ਰੱਖ ਲਓ, ਆਪਣੇ ਘਰ ਰੋਟੀ ਸਬਜ਼ੀ ਦਾ ਵੀ। ਹੁਣ ਗਰਮੀ ਤੇ ਕਹਿ ਪਹਿਲਾਂ ਭੁੰਨਿਆ ਖਾਧਾ ਵੀ ਨੀ ਜਾਂਦਾ, ਉਹ ਗਰਮੀ ਚ ਪਾਣੀ- ਪਾਣੀ ਪੀਂਦੇ ਰਹੋ। ਬਸ ਪਾਣੀ ਪੀਣਾ ਵੀ ਇਤਨਾ ਇੰਪੋਰਟੈਂਟ ਗਰਮੀਆਂ ਚ ਇੰਪੋਰਟੈਂਟ ਹੋ ਗਿਆ ਹੁਣ, ਚਾਰ -ਪੰਜ ਲੀਟਰ ਪਾਣੀ ਸਾਨੂੰ ਪੀਣਾ ਈ ਪੈਂਦਾ ਗਰਮੀਆਂ ਚ
ਜੀ, ਜੀ ਬਿਲਕੁਲ, ਜੀ, ਜੀ ਬਿਲਕੁਲ।
ਪਾਣੀ ਪੀਣਾ ਵੀ ਬਹੁਤ ਜ਼ਿਆਦਾ ਇੰਪੋਰਟੈੰਟ ਹੋ ਗਿਆ। ਬਾਹਰ ਦਾ ਖਾਣਾ ਗ ਬੁ ਬੰਦ ਕਰ ਦੇਣਾ ਚਾਹੀਦਾ ਗਰਮੀੀਆਂ ਚ।
ਬਿਲਕੁਲ-ਬਿਲਕੁਲ ਪਰ ਬੱਚੇ ਹੈਨਾ ਬ। ਬੱਚੇ ਮੰਨਦੇ ਨੀ ਗੇ, ਬੱਚੇ ਨੇ ਫਾਸਟ-ਫੂਡ ਖਾਈ ਜਾਣਾ, ਖਾਈ ਜਾਣਾ।
ਬਿਲਕੁਲ-ਬਿਲਕੁਲ ਆਪਾਂ ਤਾਂ ਫਾਸਟ ਫੂਡ ਵੀ ਘਰ ਹੀ ਬਣਾ ਦਿੰਦੇ ਹਾਂ ਹਾ।
ਬਿਲਕੁਲ-ਬਿਲਕੁਲ, ਹਾਂ ਘਰਵਾਲਾ ਠੀਕ ਹੈ ਆਪਣਾ।
ਹਾਂਜੀ-ਹਾਂਜੀ, ਤੁਸੀਂ ਦੱਸਦੇ ਪਏ ਸੀ ਨਾ ਹਾਂਜੀ। ਆਪਾਂ ਵੀ ਘਰ ਹੀ ਬਣਾ ਲੈਂਦੇ ਹਾਂ ਕਿ ਦੇਖੋ ਪਤਾ ਕੀ ਬਾਹਰ ਚ।
ਜ਼ਿਆਦਾ ਖਾਣ ਨਾਲ ਵੀ ਫਾਸਟ ਫੂਡ, ਫੂਡ ਪੁਆਇਜ਼ਨਿੰਗ ਹੋ ਜਾਂਦੀ ਐ।
ਬਿਲਕੁਲ, ਹੈਲਥ ਇਸ਼ੂ ਹੋਣ ਲੱਗ ਜਾਂਦੇ ਨੇ। ਮੈਦਾ ਜਮ ਜਾਂਦਾ, ਕਿਉਂਕਿ, ਮੈਦਾ ਸਾਨੂੰ ਪਚਾਣ ਸਾਨੂੰ ਬਹੁਤ ਜ਼ਿਆਦਾ ਨਾ ਟਾਈਮ ਲੱਗਦਾ ਹੈ, ਮੈਦਾ ਹਜ਼ਮ ਕਰਨ ਵਿੱਚ।
ਹ
ਓਫੀ ਮੈਦਾ ਮੋਮੋਸ ਵੀ ਮੈਦਾ, ਚੌਮਿਨ ਚ ਵੀ ਮੈਦਾ ਹੈ, ਸਪਰਿੰਗ ਰੋਲਸ ਵੀ ਮੈਦਾ, ਹਰ ਚੀਜ਼ ਚ ਮੈਦਾ ਹੀ ਹੈ।
ਬਿਲਕੁਲ ਜੀ, ਮੈਂ ਮੈਂਦਾ ਹੀ ਕੰਮ ਖ਼ਰਾਬ ਕਰਦਾ ਸਾਰਾ।
ਬਿਲਕੁਲ ਸਹੀ ਗੱਲ, ਦੇਖੋ ਮੇਦਾ ਵੀ ਬਹੁਤ ਕੰਮ ਖ਼ਰਾਬ ਕਰਦਾ।
ਪਰ, ਜ਼ਿਆਦਾਤਰ ਤਾਂ ਆਟਾ ਮੈਗੀ ਨਹੀਂ ਮਿਲ ਮਿਲਦੀ, ਉੱਥੇ ਵੀ ਮੈਦਾ ਮਿਕਸ ਹੀ ਰਹਿੰਦਾ ਕੁਛ ਪਰਸੈਂਟ। ਕਿਉਂਕਿ, ਜਿਹੜੀ ਸ਼ੇਪ ਦਿੰਦੇ ਆ ਨਾ ਮੈਗੀਨ ਮਸ਼ੀਨ ਨਾਲ ਹਾਂ, ਜਿਹੜੀ- ਜਿਹੜੀ ਸ਼ੇਪ ਦਿੰਦੇ ਆ ਮੈਗੀ ਨੂੰ ਉਹ, ਡਿੰਗੀ ਟੇਡੀ ਜਿਹੀ ਕਰਕੇ ਮਸ਼ੀਨ ਨਾਲ
ਹਾਂ- ਹਾਂ!
ਜ਼ਿਆਦਾਤਰ ਮੈਦੇ ਨਾਲ ਹੀ ਟਿੱਕਦੀ ਹੈ। ਨਹੀਂ ਤਾਂ ਜਿਵੇਂ ਆਟੇ ਦੀ ਬਣਾਵਾਂਗੇ ਟੁੱਟ ਜਾਂਦੀ ਏ।
ਬਿਲਕੁਲ ਸਹੀ ਕਹਿ ਰਹੇ, ਮਤਲਬ ਐਸਾ ਹੁੰਦਾ ਕਿ ਬਸ ਬੋਲ ਦਿੰਦੇ ਨੇ ਕਿ ਆ ਤਾਂ ਮੈਗੀ ਲੇਕਿਨ, ਉਹ ਚ ਪੰਜਾਹ ਪ੍ਰਸੈਂਟ ਮੈਦਾ ਚ ਹੁੰਦਾ ਹੀ ਏ। ਪੰਜਾਹ ਮੈਦਾ, ਪੰਜਾਹ ਆਟਾ, ਮਿਕਸ ਹੁੰਦਾ ਉਹ, ਮਿਕਸ ਰਹਿੰਦੇ ਆ ਸਾਨੂੰ ਪਾਗਲ ਬਣਾ ਦਿੰਦੇ ਨੇ, ਕਿ ਆਟਾ ਮੈਗੀ ਪਰ ਉਹ ਆਟਾ ਮੈਗੀ ਹੁੰਦੀ ਨੀ, ਮੈਨੂੰ ਲੱਗਿਆ ਕਿ ਲੱਗ ਗਏ ਸੀ, ਹੁਣ ਮੈਦਾ ਹੋ ਗਿਆ, ਆਟਾ ਹੋ ਗਿਆ।
ਜੀ -ਜੀ- ਜੀ! ਨਹੀਂ ਤਾਂ ਉਹਦਾ ਤਾਂ ਪਤਾ ਲੱਗ ਜਾ, ਨਹੀਂ ਤਾਂ ਉਹ ਤਾਂ ਪਤਾ ਲੱਗਦਾ ਉਹਦਾ ਤਾਂ। ਆਟੇ ਦਾ ਤਾਂ ਕਲਰ ਕੁਛ ਹੋਰ ਹੁੰਦਾ ਹੈ, ਜੇ ਆਪਾਂ ਆਟੇ ਦਾ ਬਣਾਈਏ, ਕਿਉਂ ਪਹਿਲਾਂ ਟਾਈਮ ਅਤੇ ਬੁੜੀਆਂ -ਬੁੜੀਆਂ ਪਹਿਲਾਂ ਉਹ ਸੇਵੀਆਂ ਕੱਢਦੀ ਹੁੰਦੀ ਸੀਗੀਆਂ। ਮਸ਼ੀਨ ਨਾਲ ਬ ਲਗਾ ਕੇ ਮਸ਼ੀਨ ਲਗਾ ਕੇ ਨਾ
ਬਿਲਕੁਲ- ਬਿਲਕੁਲ ਸਾਡੀ ਵੀ ਨਾਨੀ ਕਰਦੀ ਸੀ ਨਾ ਉਹ ਹੱਥ ਨਾਲ ਕਰ ਲੈਂਦੀ ਸੀ। ਸੇਵੀਆਂ ਕੱਟ ਲੈਂਦੇ ਸੀ, ਸਾਡੀ ਨਾਨੀ ਹੀ ਹੱਥਾਂ ਨਾਲ। ਪਹਿਲੇ ਮੈਂ ਪਹਿਲੇ ਨਾ ਮੈਗੇ ਜੋ ਘੱਟ ਸੀ ਪਹਿਲੇ ਮੈਗੀ ਵਗੈਰਾ ਨਾ, ਪਹਿਲੇ ਜਦੋਂ ਪਤਾ ਮੋਮੋਸ ਆਏ ਨੇ ਨਾ ਮੋਮੋਜ਼ ਸ ਤੋਂ ਜ਼ਿਆਦਾ ਮੈਦਾ ਏ ਮੋਮੋਜ਼ ਵਿੱਚ, ਕਾਫੀ ਜ਼ਿਆਦਾ, ਪਹਿਲੇ ਮੈਗੀ
ਬਿਲਕੁਲ- ਬਿਲਕਲ!
ਘੱਟ ਪਹਿਲੇ ਮੈਂਦਾਂ ਫੂੱਡ ਸਿਰਫ ਭਟੂਰੇ ਹੋ ਗਏ, ਸਮੋਸੇ ਹੋ ਗਏ, ਮਠੀਆਂ ਹੋ ਗਈਆਂ, ਇਹ ਹੁੰਦਾ ਸੀ ਮੈਂਦੇ ਚ, ਲੇਕਿਨ ਹੁਣ ਨਾ ਜਦੋਂ ਅਜੇ ਦਸ ਸਾਲ ਹੋਏਗੇ ਮੈਦਾ- ਮੈਦਾ ਆਏ ਹੋਏ, ਮੋਮੋਸ ਜਦੋਂ ਦੇ ਆਏ
ਜੀ।
ਦਸ ਸਾਲ ਹੋਏ ਮੋਮੋ ਤੇ, ਮੋਮੋਜ਼ਹ ਨਾ ਬਹੁਤ ਜ਼ਿਆਦਾ ਮੈ- ਮੈਂ ਪਹਿਲੇ ਮੋਮੋਜ਼ ਆਏਆ। ਸਿੰਗ ਰੋਲ ਆ ਗਿਆ, ਉਹ ਤਰ੍ਹਾਂ ਦੀ ਵਰਾਇਟੀ ਆਉਣ ਲੱਗ ਗਈ ਹੁਣ ਤੇ, ਮੈਦੇ ਚ। ਨੂਡਲਸ ਲੈ ਲਓ, ਮੈਗੀ ਲੈ ਲਓ, ਆਟਾ ਨੂਡਲਸ ਹੋ ਗਏ, ਚੌਮਿਨ ਵੀ ਮੈਦੇ ਵਾਲੀ ਹੀ ਹੈ। ਇੱਕ ਉਹ ਸਿੱਧੂ ਮਿਲਦਾ ਨਾ, ਹਿਮਾਚਲ ਵਾਲੀ ਸਾਈਡ ਤੋਂ ਮਿਲਦਾ, ਅਹ ਸਿੱਧੂ ਬੋਲਦੇ ਨੇ। ਡਰਾਈ ਫਰੂਟ ਦਾ ਬਣੇ ਦਾ ਹੁੰਦਾ, ਗੁੰਜੀਆ ਵਾਕਣ ਹੁੰਦਾ ਹੈ ਵੱਡਾ ਜਿਹਾ।
ਹਾਂਜੀ -ਹਾਂਜੀ -ਹਾਂਜੀ ਮੈਦੇ ਚ। ਜੀ -ਜੀ -ਜੀ ਇਹੀ ਦੇਖੋ ਹੁਣ ਚਾਈਨਾ ਵਾਲੇ ਨੇ, ਚਾਈਨਾ ਵਾਲੇ, ਚਾਈਨਾ ਵਾਲੇ ਨੇ ਸਾਨੂੰ ਇੱਥੇ ਫਾਸਟ ਖੁਰਚਲੇ ਜਾਤਾ। ਅਸੀਂ ਫਾਸਟ ਫੂਡ -ਅਸੀਂ ਫਾਸਟ ਫੂਡ ਦਾ ਜਿਵੇਂ ਇੱਕ ਨਸ਼ਾ ਨਹੀਂ ਹੁੰਦਾ ਡਰਗਸ ਦਾ ਜਿਵੇਂ ਨਸ਼ਾ ਹੁੰਂਦਾ, ਏਦਾਂ ਹੀ ਬੱਚਿਆਂ ਨੂੰ ਉਹਨਾਂ ਨੂੰ ਫਾਸਟ ਫੂਡ ਦਾ ਨਸ਼ਾ ਹੈਗਾ ਵਾ। ਬੱਚੇ ਦੀ ਉਹ ਖਾਣ 'ਚ ਲੱਗੇ ਰਹਿੰਦੇ ਆ ਕਦੇ ਮੋਮੋਸ ਕਦੇ, ਸਪ ਸਪਰਿੰਗ ਰੋਲ, ਨੂਡਲ, ਬਰਗਰ। ਪਤਾ ਨਹੀਂ ਕੀ ਕੀ ਇਹਨਾਂ ਨੇ ਉਲਝਾਇਆ ਵਾ ਹੀ
ਔਰ ਇੱਕ ਚੀਜ਼ ਪਤਾ ਕਿ ਜੋ ਇਹ ਚਾਈਨੀਜ਼ ਖਾਂਦੇ ਨੇ ਨਾ ਨੂਡਲ ਨੂਡਲਸ ਹੁੰਦੇ ਨੇ ਨਾ ਉਹ ਇਹ ਨੂਡਲਸ ਨਹੀਂ ਹੁੰਦੇ। ਉਹ ਹੁੰਦੇ ਨੂਡਲਸ ਜੈਸੇ ਉਹ ਹੁੰਦੇ ਨਾ ਰਾਈਸ ਫਲਾਰ ਚਾਵਲ ਹੁੰਦਾ ਨਾ ਚਾਵਲ। ਉਹ ਉਹਦੇ ਨੂਡਲਸ ਬਣਾਉਂਦੇ ਨੇ। ਤੇ ਉਹ ਆਪਣੇ ਇੰਡੀਆ ਚ ਨਾ ਸਸਤਾ ਜੁਗਾੜ ਬੜਾ ਹੁੰਦਾ। ਉਹ ਕਹਿੰਦੇ ਨੇ ਇੱਥੇ ਚਾਵਲ ਮਹਿੰਗਾ ਪਏਗਾ ਤੇ ਬਹੁਤ ਮਿਹਨਤ ਲੱਗੇਗੀ। ਤੇ ਬਣਦਾ ਦੇਖੋ ਨਾ ਚਾਈਨਾ ਦੇ ਲੋਕ ਬੜੇ ਪਤਲੇ ਪਤਲੇ ਸਲਿਮ- ਸਲਿਮ ਚ ਹੁੰਦੇ ਨੇ ਬਿਲਕੁਲ ਉਹ ਤੇ ਮੈਦਾ ਖਾਂਦੇ ਹੀ ਨਹੀਂ ਦੇਖੋ ਇੰਡੀਆ ਦੇ ਲੋਕ ਦੇਖੋ ਕੋਈ ਮੋ ਦ ਕੋਈ ਪਤਲਾ ਤੇ ਕੋਈ ਬਹੁਤ ਮੋਟਾ। ਲੇਕਿਨ ਚਾਈਨਾ ਦੇ ਪਤਾ ਲੋਕ ਜਿੇ ਹੁੰਦੇ ਕੁ ਸਿਮ ਟ੍ਰਿਮ ਹੁੰਦੇ ਉਹ ਲੋਕ ਮੈਦਾ ਨ ਨਹੀਂ ਖਾਂਦੇ।
ਬਿਲਕੁਲ ਬਿਲਕੁਲ ਉਹਨਾਂ ਦੀ ਬੋਡੀ ਇਸ ਤਰਾਂ ਹੀ ਰਹੇਗੀ ਬਿਲਕੁਲ ਸੇਮ ਨਾ ਕਿਤੇ ਮੋਟੇ ਹੋਣਗੇ ਨਾ ਕਿਤੇ ਪਤਲੇ ਹੋਣਗੇ ਬਿਲਕੁਲ ਸਲਿਮ ਰਹਿੰਦੇ ਹੈ। ਹੁਣ ਸਾਡੇ ਤਾਂ ਇੱਥੇ ਕੋਈ ਕੋਈ ਅੱਗੇ ਫੁੱਲਿਆ ਹੋਇਆ ਵਾ। ਕੋਈ ਮੂੰਹ ਦਾ ਫੁੱਲ ਹੋਇਆ ਹੈ ਇੱਥੇ ਏਦਾਂ ਹੈਗੇ ਹੈ।
ਵੀ ਦੇਖੋ ਇੰਡੀਆ ਚ ਜੁਗਾੜ ਬੜਾ ਲਾਂਦਾ ਨਾ ਦੇਖੋ ਉਹ ਲੋਕ ਰਾਈਸ ਦਾ ਯੂਜ ਕਰਦੇ ਨੇ ਔਰ ਰਾਈਸ ਸਾਡੀ ਹੈਲਥ ਅੱਛਾ ਹੁੰਦਾ। ਰਾਈਸ ਹੁੰਦਾ ਉਹ ਪਾਣੀ ਦਾ ਬੇਸਟ ਹੁੰਦਾ ਬਿਲਕੁਲ ਉਹਨੇ ਕਿਹਾ ਚਾਵਲ ਚ ਮਿਹਨਤ ਬੜੀ ਲੱਗਣੀ ਲਿਆਓ ਅਸੀਂ ਮੈਂਦਾ ਹੀ ਯੂਜ ਕਰ ਲੈਂਦੇ ਹਾਂ। ਸਾਡੇ ਹੈਲਥ ਨਾਲ ਖਿਲਵਾੜ ਹੋ ਰਿਹਾ ਉੱਥੇ ਫਿਰ ਜ ਅਗਰ ਉਹ ਮੈਦਾ ਖਾਂਦੇ ਹੁੰਦੇ ਤਾਂ ਉਹ ਵੀ ਸਾਡੇ ਵਰਗੇ ਮੋਟੇ ਹੁੰਦੇ।
ਹਾਂਜੀ।
ਲੇਕਿਨ ਉਹ ਲੋਕ ਮੈਦਾ ਖਾਂਦੇ ਨੀ ਨਾ। ਉਹ ਲੋਕ ਚਾਵਲ ਦਾ ਯੂਜ ਕਰਦੇ। ਆਪਨੇ ਇੰਡੀਆ'ਚ ਚਾਵਲ ਇੰਨੀ ਲਗਾਉਂਦਾ ਨੀ ਤੇ ਹੈ ਦੇਖੋ, ਬਾਕੀ ਚਾਈਨਾ ਨਾ ਤੁਸੀਂ ਦੇਖ- ਪਟੈਟੋ ਨੂਡਲਸ ਬਣਦੇ ਨੇ। ਆਲੂ ਹੁੰਦੇ ਨਾ, ਉਹਦੇ ਨੂਡਲਸ ਵੀ ਬਣਾਉਂਦੇ ਨੇ ਉਹ ਲੋਕ। ਆਲੂ ਦੇ, ਚਾਵਲ ਦੇ ਨੂਡਲਸ ਬਣਦੇ ਨੇ ਲੇਕਿਨ, ਆਪਣੇ ਇੰਡੀਆ ਸਿਰਫ਼ ਮੈਦਾ ਨਿਰਾ ਮੈਦਾ।
ਬਿਲਕੁਲ। ਹੁਣ ਆਪਣੇ ਤੋਂ ਤਾਂ ਅੱਗੇ ਪੰਜਾਹ ਸਾਲ ਅੱਗੇ ਚੱਲ ਰਹੇ ਹਾਲੇ। ਦੋ ਹਜ਼ਾਰ ਪੰਜਾਹ ਜਿਵੇਂ ਆਉਣਾ ਸੀ ਨਾ। ਹਲੇ ਤਾਂ ਛੱਬੀ ਚੱਲ ਰਿਹਾ, ਪੱਚੀ ਸਾਲ ਅੱਗੇ ਚੱਲ ਰਹੇ ਆ ਸਾਡੇ ਤੋਂ। ਚਾਈਨਾ ਵਾਲੇ। ਉਹਨਾਂ ਨੇ, ਉਹਨਾਂ ਨੇ ਇਹੋ ਜਿਹੀ ਇਹੋ ਇਹਨਾਂ ਕੋਲ ਟੈਕਨੋਲਜੀ ਹੈਗੀ ਆ, ਜਿਹੜੀ ਸਾਡੇ ਕੋਲ ਹੱਲੇ ਪਹੁੰਚਣ 'ਚ ਹੱਲੇ ਪੱਚੀ ਸਾਲ ਲਗਨੇ ਨੇ। ਉਹ ਪੱਚੀ ਸਾਲ ਪਹਿਲਾਂ ਹੀ ਯੂਸ ਕਰ ਰਹੇ ਨੇ। ਆਪਣੇ ਤਾਂ ਸਿੱਧੇ- ਟਰੈਕ ਤੇ ਚੱਲਦੀ ਨਾ ਇੱਥੇ ਟਰੇਨਾਂ। ਸਿੱਧੀਆਂ। ਉੱਥੇ ਪੁੱਠੀਆਂ ਟਰੇਨਾਂ ਚੱਲਦੀਆਂ। ਉੱਥੇ ਨੀਚੇ ਲਮਕ ਕੇ ਜਿਵੇਂ ਚਮਗਿੱਦੜ ਨੀ ਲਮਕਿਆ ਹੁੰਦਾ ਕਿਤੇ ਜਗ੍ਹਾ ਤੇ, ਇਸ ਤਰ੍ਹਾਂ ਲਮਕ ਕੇ ਇਸ ਤਰ੍ਹਾਂ ਪੁੱਠੇ ਹੋ ਕੇ, ਇਵੇਂ ਚਲਦੀਆੱ ਉੱਥੇ ਟ੍ਰੇਨਾਂ।
ਬਿਲਕੁਲ, ਮੈਂ ਕਈ ਵਾਰ ਮੈਂ ਰੀਲਸ ਦੇਖੀ ਨਾ ਮਤਲਬ ਲੋਕਾਂ ਦੇ ਘਰ ਦੇ ਵਿੱਚੋਂ ਟਰੇਨਾਂ ਨਿਕਲਦੀਆਂ ਨੇ। ਲਾਈਕ, ਬੱਚਾ ਸਕੂਲ ਜਾ ਰਿਹਾ ਏ। ਜਾਂ ਕੁਛ ਐਸੇ ਟ੍ਰੇਨ ਲਗਾਈ ਦੀ, ਉਹ ਨਾ ਉਹ ਘਰ ਛੱਡ ਦੇਗਾ ਸਿੱਧਾ। ਔਰ ਉਹ ਜਾਏਗੀ, ਟ੍ਰੇਨ ਤੋਂ ਬੰਦ ਹੋ ਜਾਏਗਾ। ਆਪਣੇ ਇੰਡੀਆ- ਏਦਾਂ ਹੋ ਜਾਦਾ ਕਿੰਨਾ ਗੰਦ ਪੈ ਜਾ ਲੋਕਾਂ ਦੇ ਘਰ। ਕੋਈ ਕੁਛ ਕਰ ਰਿਹਾ ਕੋਈ- ਥੂਕ ਰਿਹਾ ਕੋਈ ਕੁਛ ਰਿਹਾ। ਕਲੀਨਿੰਗ ਬਹੁਤ ਨਾਲੇ ਚਾਇ ਚਾਈਨੀਜ਼ ਜਗ੍ਹਾ ਤੇ। ਚਾਈਨਾ ਵਾਲੇ ਲੋਕ ਬਹੁਤ ਜ਼ਿਆਦਾ ਐਡਵਾੰਸ ਨੇ, ਬਹੁਤ ਜ਼ਿਆਦਾ।
ਜਿੱਥੇ ਕਿਸੇ ਵਿਚਾਰੇ ਗਰੀਬ ਦਾ ਪਲਾਟ ਖਾਲੀ ਪੈਆ ਹੋਵੇ, ਉਹਨੂੰ ਕੂੜਾ ਸਿੱਟ-ਸਿੱਟ ਭਰ ਦਿੰਦੇ ਨੇ। ਮਿੱਟੀ ਨਾਲ ਤਾਂ ਕੀ ਭਰਨਾ ਉਹਨੂੰ।
ਕੂੜਾ ਸੁੱਟਕੇ ਭਰ ਦਿੰਦੇ ਨੇ, ਬਿਲਕੁਲ ਸਹੀ ਕਹਿ ਰਹੇ ਇਕਦਮ, ਬਿਲਕੁਲ ਸਹੀ ਗੱਲ ਐ। ਕੋਈ ਹੈ ਨਹੀਂ ਕੋਈ ਰਹਿਣ ਜੋਗਾ ਮੰਨ ਲਓ, ਕੋਈ ਰਹਿਣ ਨੀ ਰਿਹਾ, ਕਿਸੇ ਪਲਾਂਟ ਵੇਖਨਾ ਚੱਲ ਕੂੜਾ ਸਾਹਮਣੇ ਸੱਟਦੇ। ਚੱਲ, ਕੂੜਾ ਸਟਦੇ। ਬਿਲਕੁਲ, ਐ ਚੀਜ਼ ਬਹੁਤ ਜ਼ਿਆਦਾ ਆਪਣੇ ਇੰਡੀਆ'ਚ, ਉੱਥੇ ਨਾ ਇਹ ਚੀਜ਼ਾਂ ਬਹੁਤ ਕਲੀਨ ਹੈ।
ਜਾ ਮੈਂ ਸਵੇਰੇ ਡੋਗੀ ਨੂੰ ਘੁੰਮਾਉਣ ਲੇਕੇ ਜਾਂਦਾ, ਆਪਣੇ ਛੇ-ਸੱਤ ਵਜੇ, ਤੇ ਉਦੋਂ ਦੇਖਦਾ ਵਾਂ ਕਈ ਜਿਹੜੇ ਘਰਾਂ 'ਚ ਕੰਮ ਕਰਦੇ ਨੇਗੇ, ਏ ਜਿਹੜੇ ਐ, ਆਏ ਹੋਏ ਆ, ਬਾਹਰੋ। ਪ੍ਰਵਾਸੀ ਲੋਕ, ਇਹ ਕੀ ਕਰਦੇ ਨੇ ਨਾਲ ਜਿਹੜਾ ਰਾਤ ਦਾ ਕੂੜਾ ਹੋਊਗਾ, ਉਹ ਚੱਕਕੇ ਲਿਆਣਗੇ ਸੁਭਾ-ਸੁਭਾ ਨਾਲ ਈ। ਉਹ ਖਾਲੀ ਪਲਾਟ'ਚੋਂ ਨਿਕਲਣਗੇ ਇੱਥੋਂ, ਨਾਲ ਈ ਸਿੱਟਕੇ ਅੱਗੇ ਹੋ ਜਾਂਦੇ ਆ।
ਬਸ ਸਹੀ ਗੱਲ ਏ, ਕੀਨੇ ਸਟਿਆ ਪਤਾ ਈ ਨਹੀਂ।
ਇਹ ਨਹੀਂ ਚਲੋ-ਚੱਲ, ਅਸੀਂ ਤਾ ਹੁਣ, ਕੁਡੇ ਵਾਲਾ ਲਗਾਇਆ ਹੈ ਵਾ ਸਾਡੇ। ਸੌ-ਸੌ, ਡੇਢ-ਸੌ ਰੁਪਇਆ ਲੈਂਦਾ ਮਹੀਨੇ ਦਾ, ਕੀ ਹੈ ਉਹ ਕੁਡੇ ਨੂੰ ਸਹੀ ਜਗ੍ਹਾ ਤੇ ਪਹੁੰਚਾ ਜਾਂਦਾ, ਜਿੱਥੇ ਕੁੜੀ ਦੀ ਜਗ੍ਹਾ ਹੈਗੀ ਏ, ਅਸੀਂ ਪਲਾਟਾ ਪਲਾਟਾ'ਚ ਨਹੀਂ ਅਸੀ ਸਿੱਟਦੇ, ਨਾ ਕਿਸੇ ਨੂੰ, ਮੈਂ ਤਾਂ ਕਿਸੇ ਨੂੰ ਦੇਖ ਵੀ ਲਵਾ ਤੇ ਮੈਂ ਬੋਲ ਪੈਂਨਾ ਵਾ, ਤੁਸੀਂ ਇੱਥੇ ਕਿਉਂ ਸਿਟ ਰਹੇ ਓ? ਪੰਜਾਹ, ਸੌ ਰੁਪਏ ਦੇਕੇ ਅ ਪੰਜਾਹ, ਸੌ ਰੁਪਏ ਦੇਕੇ ਕੂੜੇ ਵਾਲਾ ਲਗਾਓ ਤੁਸੀ।
ਬਿਮਾਰੀਆਂ ਦੇਖੋ ਬਾਰਿਸ਼ ਆਏਗੀ, ਬਿਮਾਰੀਆਂ ਆਣਗੀਆਂ, ਉਹ ਫੇਰ ਕੀਦੇ ਵਾ ਸਾਨੂੰ ਈ ਲੱਗਣਗੀਆਂ, ਅਸੀਂ ਲੋਕ ਈ ਆਜਿਆ ਕਰਾਂਗੇ, ਕੋਈ ਹੋਰ ਥੋੜੀ ਕਰੇਗਾ। ਲੇਕਿਨ ਲੋਕ ਸਮਝਦੇ ਉਹ ਸੋਚਦੇ ਨੇ, ਸਾਡਾ ਤਾ ਹੋਹੀ ਹੇ, ਜੋ ਹੋ ਰਿਹਾ ਹੋਈ ਜਾਏ, ਅਸੀਂ ਤਾਂ ਖੁਸ਼ ਆ ਨਾ ਬਸ, ਲੋਕਾਂ ਦੀ ਲਾਈਫ ਐ ਬਣ ਗੀਏ।
ਇਹ ਚੀਜ਼ ਵੀ ਨਹੀਂ ਸੋਚਦੇ ਨਾ ਵੀ, ਅਸੀਂ ਨੀਕਲਣਾ ਵੀ ਉੱਦਰੇ ਹੀ ਹੈਗਾ। ਤੇ ਅਸੀਂ ਕੂੜਾ ਸਿੱਟ ਕੇ ਜਾ ਰਹੇ ਆ, ਇਹ ਚੀਜ਼ ਨਹੀਂ ਸੋਚਦੇ ਵੀ ਇੱਥੋਂ ਕੁਝ ਇੱਥੋਂ ਜਿਹੜੀ ਬਿਮਾਰੀ ਉੱਠੂਗੀ, ਸਾਨੂੰ ਲੱਗੂਗੀ ਨਹੀਂ ਲੱਗੂਗੀ।
ਸਾਨੂੰ ਸ ਲੱਗਜੇ, ਬਿਲਕੁਲ ਸਹੀ ਗੱਲ ਆ ਤੁਹਾਡੀ, ਲੇਕਿਨ ਲੋਕ ਸੋਚਦੇ ਹੀ ਨਹੀਂ ਨਾ ਏਨੇ ਐਡਵਾਂਸ ਚਾਈਨਾ, ਬਹੁਤ ਜ਼ਿਆਦਾ ਐਡਵਾਂਸ ਏ।
ਬਿਲਕੁਲ-ਬਿਲਕੁਲ ਜੀ।
ਜ਼ਿਆਦਾ ਐਡਵਾਂਸ ਏ, ਤੁਸੀਂ ਉਥ ਬੰਦੇ ਵੀ ਇਤੇ ਅੱਛੇ ਨੇ ਸਲਿਮ ਟ੍ਰਿਮ ਦੇ, ਸ੍ਕਿਨ ਵੀ ਇਤਨੀ ਗਲੋਇੰਗ ਰਹਿੰਦੀ ਏ, ਉਹਨਾਂ ਦੀ। ਔਰ ਕਲੀਨਿੰਗ ਵੀ ਇਤਨੀ ਜ਼ਿਆਦਾ ਰਹਿੰਦੀ ਐ ਅਪਣੇ ਇੰਡੀਆ'ਚ ਤੇ, ਰੋਡ ਵੀ ਸਾਫ਼ ਨਹੀਂ ਛੋੜਦੇ ਬੰਦੇ।
ਬਿਲਕੁਲ-ਬਿਲਕੁਲ, ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ, ਚੰਗਾ ਲੱਗਿਆ ਤੁਹਾਨ ਨਾਲ ਗੱਲ ਕਰਕੇ, ਬਹੁਤ-ਬਹੁਤ
ਹਾਂਜੀ-ਹਾਂਜੀ ਠੀਕ ਐ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।